ਸੀ ਕਾਲ ਜੀ ਹੋਰ ਜੀ ਕੀ ਹਾਲ ਚਾਲ ਨੇ ਜੀ।
ਵਧੀਆ ਤੁਸੀਂ ਦੱਸੋ।
ਵਧੀਆ ਜੀ, ਵਧੀਆ, ਵਧੀਆ। ਥੋੜਾ ਲਾਊਡਲੀ ਬੋਲੋਗੇ?
ਹਾਂਜੀ-ਹਾਂਜੀ, ਇੱਕ ਮਿੰਨ ਬਸ ਮੈਂ ਨਾ ਐਕਚੁਲੀ ਇੱਕ ਸ਼ੋਰ ਹੁੰਦਾ ਨਾ। ਕੁਛ ਨਹੀਂ ਬਸ ਫਰੀ ਹੁਣ ਮੈਂ ਤਾਂ ਫਰੀ ਹ ਇਸ ਟਾਈਮ ਤਾਂ ਫਰੀ ਹੋਈਦਾ। ਹੈਲੋ, ਮੈਂ ਕੇਆ ਇਸ ਟੈਮ ਤਾਂ ਫਰੀ ਹੋਈ ਦਾ।
ਅੱਛਾ ਫ੍ਰਰੀ ਹੋ ਜਾਂਦੇ ਤੁਸੀਂ ਹੈਂ।
ਹਾਂਜੀ ਇਸ ਟਾਈਮ ਫਰੀ ਹੋ ਜਾਂਦੀ ਐ ਛੇ ਵਜੇ ਆਨੀ ਆ ਨਾ ਮੈਂ ਘਾਰ ਜੋਬ ਕਰ ਹਾਂਜੀ ਜੋਬ ਕਰਦੀ ਹਾਂ ਤੇ ਛੇ ਵਜੇ ਘਰ ਆੰਨੀ ਆ ਮੈਂ।
ਹੋਰ ਸੁਣਾਓ ਜੀ, ਅਸੀਂ ਸੋਸ਼ਲ ਮੀਡੀਆ ਤੇ ਗੱਲ ਕਰਾਂਗੇ ਠੀਕ ਹੈ ਜੀ।
ਹਾਂਜੀ-ਹਾਂਜੀ।
ਹਾਂਜੀ ਦੱਸੋ ਕੁਛ ਆਪਣਾ ਵਿਚਾਰ ਸੋਸ਼ਲ ਮੀਡੀਆ ਬਾਰੇ।
ਅੱਜ ਹੁਣ ਤੁਸੀਂ ਵੀ ਯੂਜ ਕਰਦੇ ਹੀ ਹੋਗੇ ਸੋਸ਼ਲ ਮੀਡੀਆ'ਚ ਬੁ ਸਾਰੇ ਹੀ ਕਰ ਰਹੇ ਹਨਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਮਤਲਬ ਸਹੀ ਸਾਰਾ ਦਿਨ ਸਹੀ ਗੱਲ ਹੈ। ਅਤੇ ਤੁਹਾਨੂੰ ਕੀ ਲੱਗਦਾ ਕਿ ਗੁੱਡ ਪਲੈਟਫੋਮ ਹੈ ਮਤਲਬ ਇਹਦੇ ਤੋਂ ਮਤਲਬ ਕੁਛ ਸਿੱਖਣ ਨੂੰ ਮਿਲਦਾ ਅੱਛਾ ਹੈ ਜਾਂ ਚੰ
ਚੰਗਾ ਵਧੀਆ ਵੀ ਹੈਗਾ ਮਤਲਬ ਨੁਕਸਾਨ ਵੀ ਹੈਗਾ ਇਸ ਚੀਜ਼ ਦਾ ਨਾ ਦੋਨੋ ਪਹਿਲੂ ਹੈਗੇ ਨੇ।
ਹਾਂਜੀ, ਹਰ ਚੀਜ਼ ਦੇ ਦੋ ਫੇਸ ਹੁੰਦੇ ਹੈਨਾ ਕਿ ਕੁਛ ਨੁਕਸਾਨ ਵੀ ਹੁੰਦੇ ਐ ਕ-ਕੁਛ ਅੱਛਾਈਆਂ ਵੀ ਆਂਦੀਆਂ ਹੈ ਨਾ ਉਦੀਆਂ।
ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ।
ਤ ਤੁਹਾਨੂੰ ਕਿਸ ਟਾਈਪ ਮਤਲਬ ਚੰਗਾ ਕਿਵੇਂ ਲੱਗਦੈ?
ਮਤਲਬ ਇਸ ਇਸ ਚੀਜ਼ ਨਾਲ ਨਾ ਅਸੀਂ ਗਲੋਬਲ ਮਤਲਬ ਗਲੋ ਮਤਲਬ ਪੂਰੇ ਸੰਸਾਰ ਦੀ ਐਕਟੀਵਿਟੀ ਨਾਲੋਂ। ਸਾਨੂੰ ਪਤਾ ਲੱਗਦਾ ਰਦਾ ਕਿਸ ਜਗ੍ਹਾ ਤੇ ਕੀ ਕੀ ਕੁੱਝ ਹੋ ਰਿਹਾ। ਠੀਕ ਐ ਜੀ ਸਾਨੂੰ ਨਵੀਂ ਨਵੀਂ ਚੀਜ਼ਾਂ ਪ ਪਤਾ ਲੱਗਦੀ ਹੈ ਬਸ ਇਸ ਜਗਾ ਤੇ ਇਹ ਚੀਜ਼ ਹੋਈ ਹੈ ਇਸ ਜਗਾ ਤੇ
ਹਾਂਜੀ। ਨਾਲੇ ਇਹਦੇ ਤੋਂ ਆਪਾਂ ਅਰਨਿਗ ਵੀ ਕਰ ਸਕਦੇ ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੋਂ ਬਹੁਤ। ਲੋਕ ਜੋ ਵੀ ਅਰਨਿੰਗ ਕਰਦੇ ਹੈ ਹਾਂਜੀ।
ਬਾਰ ਦਾ ਸਾਧਨ ਹੈਗਾ ਲੋਗਾ ਇਹਦੇ ਜ਼ਰੀਏ ਕਾਫੀ ਦੂਰ ਦੂਰ ਤੱਕ ਆਪਣਾ ਸਮਾਨ ਮਤਲਬ ਜੋ ਵੀ ਆਪਣੇ ਪ ਪਾ ਕੇ ਆਪਣੀ ਐਡਵਰਟਾਈਜ਼ਮੈਂਟ ਕਰਕੇ ਆਪਣਾ ਉਸ ਚੀਜ਼ ਦਾ ਫਾਇਦਾ ਲੈਂਦੇ ਨਾ।
ਤੇ ਕਈ ਬਿਜਨਸ ਵਗਰਾ ਵੀ ਕਰਦੇ ਆ ਸੋਸ਼ਲ ਮੀਡੀਆ ਦੇ ਥਰੂ ਕਈ ਬਿਜ਼ਨਸ ਜੋ ਹੋਵੇ ਗਲੋਬਲੀ ਉਹ ਹੋ ਰਿਹਾ ਹੈ ਨਾ ਐਕਸਟੈਂਡ ਹੋ ਰਿਹਾ ਰੀਚ ਹੋ ਰਿਹਾ। ਹਾਂਜੀ ਰੀਚ ਵੀ ਵੱਧਦੀ ਹੈ ਇਹਦੇ ਨਾਲ ਆਪਾਂ ਬਾਹਰ ਵੀ ਕਰ ਸਕ ਕਦੇ ਆ ਨਾ ਐਡਵਰਟਾਈਜ਼ਮੈਂਟ ਹੋਵੇ।
ਬਿਲਕੁਲ ਜੀ ਬਿਲਕੁਲ ਇਹਦੇ ਨਾਲ ਸੁਰਕ੍ਸ਼ਾ ਵੀ ਹੁੰਦੀ ਹੈ ਮਤਲਬ ਕਿ ਬੰਦੇ ਦੀ ਨਾ ਕਾਫ਼ੀ ਹੱਦ ਤੱਕ ਬੰਦਾ ਪਤਾ ਲੱਗਦਾ ਰਹਿੰਦਾ ਕੌਣ ਬੰਦਾ ਕਿੱਥੇ ਯੂਜ ਕਰ ਰਿਹਾ।
ਹਾਂਜੀ। ਪਰ ਕੁਛ ਇਹ ਵੀ ਕਿ ਕੁਛ ਪ੍ਰਾਈਵੇਸੀ ਲੀਕ ਵੀ ਹੋ ਸਕਦੀ ਹੈ ਇਹਦੇ ਵਿੱਚ ਡੇਟਾ ਹੈ ਨਾ।
ਲੀਕ ਹੋਦਾ ਨੈਟਿਵ ਪੁਆੰਟ ਹੋ ਪ੍ਰਵਿਸੀ ਲੀਕ ਦਾ। ਹਾਂਜੀ ਇਕ ਨਾ ਇਸਦੋ ਤੋਜੀ ਦੇਖ ਦੇਖ ਕੇ ਲੋਕ ਮਤਲਬ ਕਿ ਕਾਫ਼ੀ ਕੁਛ ਸਿੱਖਣ ਨੂੰ ਮਿਲਦਾ ਜਾਗਰੂਕ ਹੋ ਰਹੇ ਲੋਕ ਇਹਨਾਂ ਨੂੰ ਦੇਖ ਦੇਖ ਕੇ। ਸੋਸ਼ਲ ਮੀਡੀਆ ਚਲਾ ਕੇ ਉਹਨਾਂ ਨੂੰ ਬਹੁਤ ਕੁਛ ਪਤਾ ਲੱਗਦਾ ਕਿ ਸੰਸਾਰ ਵਿੱਚ ਮਤਲਬ ਆਪਣੇ ਆਸ ਪਾਸ ਕੀ ਚੱਲ ਰਿਹਾ। ਪੂਰੀ ਉਹਨਾਂ ਨੂੰ ਹਾਂਜੀ ਪੂਰਾ ਜਾਣਕਾਰੀ ਮਿਲਦੀ ਰਹਿੰਦੀ ਉਹਨੂੰ ਬਈ ਅੱਜ ਕਿ ਥੇ ਕੀ ਕਟਨਾ ਕਟੀ ਹੈ, ਅੱਜ ਦੀ ਲਾਈਵ ਕੀ ਹੈ, ਕਿੱਥੇ ਕੀ ਲੋਕੇਸ਼ਨ ਤੇ ਕੀ ਹੋਇਆ। ਸਾਰਾ ਕੁਛ ਪਤਾ ਲੱਗਦਾ ਰੈਂਦਾ ਇਹਦੇ ਬਾਰੇ, ਹਾਂਜੀ।
ਹਾਂਜੀ ਤੇ ਕਈ ਵਾਰ ਸਪੈਮ ਵੀ ਹੋ ਜਾਂਦੇ ਹੈ ਹਨਾ।
ਹਾਂਜੀ ਹਾਂਜੀ ਮਤਲਬ ਜ਼ਿਆਦਾ ਵੀ ਯੂਜ ਨਹੀਂੀ ਕਰਨਾ ਚਾਹੀਦਾ ਉਤਨਾ ਹੀ ਯੂਜ ਕਰਨਾ ਚਾਹੀਦਾ ਜਿਤਨਾ ਵਾਸਤੇ ਫਾਇਦੇਮਦ ਹੋਵੇ।
ਹਾਂਜੀ ਸਹੀ ਗੱਲ ਇਹ ਆਪਣੇ ਉੱਤੇ ਹੈ ਨਾ ਹੁਣ ਆਪਾਂ ਕਿਵੇਂ ਉਹਨੂੰ ਯੂਜ਼ ਕਰ ਰਿਆ ਕਈ-ਕਈ ਲੋਕੀ ਜੋਵੇ ਇਹਨੂੰ ਗਲਤ ਵੇਅ ਨਾਲ ਵੀ ਯੂਜ ਕਰਦੇ ਹਨ ਨਾ। ਹਾਂ ਜਿੱਦਾਂ ਕਈਆਂ ਦਾ ਅਕਾਊਂਟ ਹੈਕ ਉਹ ਕਰ ਲੈਂਦੇ ਹੈ। ਫਿਰ ਕਈ ਕੀ ਕਰਦੇ ਆ ਹੈਕਰਸ ਹੁੰਦੇ ਆ ਜੋ ਕੋਡ ਵਗੈਰਾ ਭੇਜਦੇ ਹੁੰਦੇ ਆ ਹੈ ਨਾ। ਕੋਲਸ ਕਰਦੇ ਆ ਅਤੇ ਉਹਨਾਂ ਨਾਲ ਜੋ ਲੋਸ ਹੋ ਜਾਂਦਾ ਉਹਨਾਂ ਨੂੰ ਮਨੀ ਲੋਸ ਹੋ ਜਾਂਦਾ ਇੱਕ ਕਿਸੇ ਤਰ੍ਹਾਂ ਦਾ ਲੋਸ ਹੋ ਜਾਂਦਾ ਤੈ। ਮਤਲਬ ਸੇਫਲੀ ਚਲਾਣਾ ਚਾਹੀਦਾ ਸਾਨੂੰ ਹੈ ਨਾ
ਹਾਂਜੀ।
ਹਾਂਜੀ! ਹੋਰ ਦੱਸੋ ਤੁਸੀਂ।
ਬ ਇਹਨੂੰ ਓਨਾ ਹੀ ਯੂਜ ਕਰਨਾ ਚਾਹੀਦਾ। ਜਿੰਨਾ ਬੰਦੇ ਬੰਦੇ ਨੂੰ ਨੁਕਸਾਨ ਨਾ ਦੇਵੇ ਘੱਟ ਤੋਂ ਘੱਟ ਯੂਜ਼ ਕਰਨਾ ਹੀ ਅਗਰ ਜ਼ਿਆਦਾ ਯੂਜ ਕਰਾਂਗੇ ਇਹਦੀ ਆਦਤ ਪੈ ਜੇਗੀ ਆਦਤ ਵੀ ਇਹਦੀ ਗੰਦੀ। ਹੈਗੇ ਨਾ, ਮਤਲਬ ਆਦਤ ਪੈ ਗਈ
ਕਈ ਬੱਚੇ ਕਿੰਨੇ ਟਿਕਟ ਹੋਏ ਦੇ ਨੇ, ਰੋਟੀ ਵੀ ਨਹੀਂ ਖਾਂਦੇ। ਛੋਟੇ ਬਚੇ ਦੇਖੇ ਹੋਨੇ ਤੁਸੀ ਹਨਾ।
ਬਿਲਕੁਲ-ਬਿਲਕੁਲ ਮੈਂ ਕੈਂ ਰਿਆਂ, ਬੱਚੇ ਨੂੰ ਰੋਟੀ ਤਾਂ ਉਹ ਅੰਦਰ ਜਾਈਗੀ ਜਦ ਓਦੇ ਹੱਥ ਚ ਫੋਨ ਨਹੀ ਹੈਗਾ ਇੱਕ ਹੱਥ ਚ ਜਦੋਂ ਫੋਨ ਹੋਏਗਾ, ਤੇ ਤਾਂ ਉਹਨੇ ਰੋਟੀ ਖਾ ਹੈਗੇ ਬਿਨਾਂ ਰੋਟੀ ਬਿਨਾਂ ਫੋਨ ਤੋਂ ਤੇ ਰੋਟੀ ਖਾਗੇ
ਹਾਂਜੀ, ਅਤੇ ਉਹਨਾਂ ਦੀ ਆਈਜ਼ ਵੀ ਇੰਨੀ ਵੀਕ ਛੋਟੇ ਛੋਟੇ ਬੱਚਿਆਂ ਨੂੰ ਇੰਨੇ ਇੰਨੇ ਚਸ਼ਮੇ ਲੱਗੇ ਹੁੰਦੇ ਐ। ਕਿੰਨੀ ਤਰ੍ਹਾਂ ਦੀ ਬਿਮਾਰੀਆਂ ਵੀ ਲੱਗਦੀਆਂ ਇਹਦੇ ਨਾਲ। ਹੁੰ
ਹਾਂਜੀ! ਤੁਸੀਂ ਯੂਜ਼ ਕਰਦੇ ਓ ਸੋਸ਼ਲ ਮੀਡੀਆ?
ਹਾਂਜੀ ਕਰਦੀ ਆਂ ਪਰ ਹੁਨ ਜਿਵੇਂ ਮੇਰੇ ਪੈਂਲਾਂ ਮੈਂ ਕਰਦੀ ਸੀ ਬਹੁਤ ਜ਼ਿਆਦਾ ਪਰ ਹੁਨ ਜਿਵੇਂ -ਜਿਵੇਂ ਮੇਰੀ ਲਾਈਫ ਬਿਜ਼ੀ ਹੁੰਦੀ ਰਈ ਏ, ਤੇ ਮੇਰਾ ਮੈਂ ਘੱਟ ਹੀ ਐਕਟਿਵ ਰਹਿੰਦੀ ਹਾਂ ਬਹੁਤ ਘੱਟ। ਟੋਗੀਆਂ ਹੁਣ ਤਾਂ
ਹਾਂਜੀ-ਹਾਂਜੀ ਜੋਬ ਵਗੈਰਾ ਕਰਕੇ ਨਾ ਤੁਹਾਨੂੰ ਟੈਮ ਘੱਟ ਮਿਲਦਾ ਹੋਣੈ।
ਜੀ ਟਾਈਮ ਈਂ ਨੀੰ ਮਿਲਦਾ ਬਸ ਆਪਨਾ ਬਿਜ਼ੀ ਰਈਦਾ ਸਾਰਾ ਦਿਨ।
ਹਾਂਜੀ। ਬਿਲਕੁਲ-ਬਿਲਕੁਲ। ਹੋਰ ਦੱਸੋ ਜੀ।
ਬਸ ਜੀ ਵਧੀਆ, ਤੁਸੀ ਦੱਸੋ ਤੁਸੀ ਕੀ ਸਟੱਡੀ ਕਰਦੇਓ ਕੀ ਕੀ ਕਰ ਚ?
ਨਾ ਮੈਂ ਸਟੱਡੀ ਕਰ ਲਿੱਤੀ ਬੀਕੋਮ ਕਰਕੇ ਮੈਂ ਫਰੀ ਬਸ ਹੁਨ।
ਅੱਛਾ, ਤੁਸੀਂ ਬੀਕੌਮ ਕੀਤਾ
ਹਾਂਜੀ, ਨਾ ਜੀ ਜੋਬ ਵਗੈਰਾ ਨਹੀਂ ਦੇਖੀ ਕਿਧਰੇ। ਮੈਂ ਆਪਣਾ ਬਿਜਨਸ ਕੀਤਾ ਸੀ, ਛੋਟਾ ਜਿਆ ਫਿਰ ਓ ਵੀ ਬੰਦ ਕਰਤਾ ਸੀ ਬਸ। ਮੈਂ ਫਾਈਨੈਂਸ ਦਾ ਕੰਮ ਕੀਤਾ ਸੀ ਪਿੱਛੇ ਹੈ ਨਾ, ਸਾਲ ਡੇਢ ਸਾਲ ਪਹਿਲੇ ਫਿਰ ਉਹ ਵੀ ਬੰਦ ਕਰਤਾ।
ਕਿਉਂ ਬੰਦ ਕਿਉਂ ਕੀਤਾ?
ਬਸ ਲੋਸ ਹੋ ਗਿਆ ਲੋਕ ਮਤਲਬ ਤੁਆਂਨ ਪਤਾ ਈ ਐ ਦੁਨੀਆਂਦਾਰੀ ਜਾ
ਹੁੰ, ਬਿਜਨਸ ਵਿੱਚ ਵੈਸੇ ਰਿਸਕ ਤਾਂ ਹੈ ਹਨਾ ਕੋਈ ਮਤਲਬ ਹੈ ਕਿ ਕਈ ਪ੍ਰੋਫਿਟ ਵੀ ਹੋ ਜਾਂਦੈ ਫਿਰ ਸਾਰਾ ਦਾ ਸਾਰਾ ਸਾਡਾ ਈ ਹੁੰਦਾ ਪ੍ਰੋਫਿਟ। ਪਰ ਕਈ ਵਾਰੀ ਲੋਸ ਵੀ ਹੋ ਜਾਂਦੈ।
ਹਾਂਜੀ, ਤੁਸੀ ਕੀ ਸਟੱਡੀ ਕੀਤੀ ਜੀ?
ਮੈਂ ਬੀ ਸੀ ਏ ਕੀਤੀ ਆ। ਹੁਣੇ ਮੇਰੀ ਰੀਸੈਂਟ ਲੀ ਹੁਣੇ ਹੀ ਕੰਪਲੀਟ ਹੋਈ ਸੀ, ਮਤਲਬ ਇੱਕ ਦੋ ਮੀੰਨੇ ਹੀ ਹੋਏ ਹੋਏਗੇਂ ਬਸ। ਤੇ ਮੈਂ ਨਾਲ ਹੀ ਜੁਆਇਨ ਕਰ ਲਈ ਜੋਬ।
ਨਈਂ ਮੈਂ ਦੋ ਹਜ਼ਾਰ ਸੋਲਾਂ ਚ ਪੂਰੀ ਕੀਤੀ ਹੋਈ ਏ।
ਠੀਕ ਏ ਠੀਕ ਏ ਅੱਛਾ ਤੁਸੀਂ ਟੂ ਥਾਉਸੰਡ ਸਿਕਸਟੀਨ 'ਚ ਕੀਤੇ, ਤੇ ਹੁਣ ਤੱਕ ਹੁਣ ਕੀ ਕਰਦੇ ਓ?
ਮੈਂ ਹੁਣ ਫਰੀ ਹੈਗਾ ਬਸ ਚੰਡੀਗੜ੍ਹ ਚ ਰਈਦਾ ਅਪਣਾ ਚੰਡੀਗੜ੍ਹ ਚ ਥੋੜਾ ਕੰਮ ਐਗਾ ਆਪਣਾ।
ਅੱਛਾ ਤੁਸੀਂ ਚੰਡੀਗੜ੍ਹ ਦੇ ਓ? ਅੱਛਾ, ਠੀਕ ਏ ਤੁਸੀਂ ਚੰਡੀਗੜ੍ਹ ਰੈੰਦੇ ਓ।
ਹਾਂਜੀ ਚੰਡੀਗੜ੍ਹ ਚ ਰਹੀਦਾ ਆਪਣਾ ਉੱਥੇ ਥੋੜਾ ਜਿ ਕੰਮ ਹੈਗਾ ਆਪਣੇ ਭਰਾਵਾਂ ਨਾਲ ਕੰਮ ਕੀਤਾ ਤਾਂ ਉੱਥੇ ਈ।
ਅੱਛਾ, ਜੋਬ ਕਰਦੇ ਆਂ ਆਪਣਾ ਕੁਛ ਕੰਮ ਐ?
ਆਪਣਾ ਹੀ ਬਿਜ਼ਨਸ ਹੈਗਾ ੳਧਰ, ਥੋੜ੍ਹਾ ਜਿਹਾ।
ਚਲੋ ਵਧੀਐ-ਵਧੀਆ ਆਪਣਾ ਹੁੰਦੈ ਸਹੀ ਐ ਜੋਬ ਦੇ ਵਿੱਚ ਜੋਬ ਵੀ ਔਖਾ ਈ ਏ ਕਿ
ਹਾਂਜੀ-ਹਾਂਜੀ ਜੋਬ ਤਾ ਮਤਲਬ ਕੀ? ਗੁਲਾਮੀ ਕਰਨੇ ਵਾਲਾ ਕੰਮ ਹੋ ਗਿਆ। ਗੁਲਾਮੀ ਫੈਦਾ ਈ ਨੀ ਹੈਗਾ ਆਪਣਾ ਬਿਜਨਸ ਆਪਣਾ ਹੈਗਾ ਜਦ ਮਰਜ਼ੀ ਆਓ ਜਦ ਮਰਜ਼ੀ ਚ ਜਾਓ। ਹੁਣ ਮੈਂ ਵੀ ਮੰਨ ਲਓ ਚਾਰ ਦਿਨ ਹੋ ਗਏ ਮੈਨੂੰ ਅੱਜ ਜਗਾਦਰੀ ਆਇਆ। ਕੋਈ ਦਿੱਕਤ ਨਹੀ ਹੈਗੀ ਆਪਣਾ ਜਦੋਂ ਮਨ ਕਰੇ ਤਾਂ ਆਪਾਂ ਚਲੇ ਜਾਏਂਗੇਂ।
ਮੈਂ ਵੀ ਚੰਡੀਗੜ੍ਹ ਗਈ ਸੀ ਪਿੱਛੇ ਮੇਰੀ ਇੰਟਰਨਸ਼ਿਪ ਸੀ ਨਾ। ਤੇ ਇੰਟਰਨਸ਼ਿਪ ਲਈ ਗਈ ਸੀ ਮੈਂ ਚੰਡੀਗੜ੍ਹ, ਹੁਨ ਵੀ ਮੈਂ ਸੋਚ ਪੁੱਛ ਰਹੀ ਹਾਂ ਮੈਂ ਚੰਡੀਗੜ੍ਹ ਜੋਬ ਕਰਾਂ, ਮੈ ਹਾਲੇ ਸਿਰਫ਼ ਕਿਉਂਕਿ ਹਾਲੇ ਮੈਨੂੰ ਮਿਲ ਨਹੀਂ ਰਹੀ ਕੋਈ ਤੇ ਮੈਂ ਕਹਿ ਰਹੀ ਹਾਂ ਕਿ, ਵਿਹਲੇ ਬਹਿਨ ਨਾਲ ਚੰਗਾ, ਕੁਛ ਤਾਂ ਅਰਨਿੰਗ ਹੋ ਜਾਵੇਗੀ ਹੈ ਨਾ
ਹਾਂ, ੳਹ ਤੇ ਹੈ ਹੀ ਐ, ਬਿਲਕੁਲ-ਬਿਲਕੁਲ ਵਿਹਲੇ ਬਹਿ ਕੇ ਤੇ ਨੁਕਸਾਨ ਹੀ ਹੈਗਾ।
ਹੁੰ।
ਹਾਂਜੀ। ਹੋਰ ਦੱਸੋ ਜੀ।
ਬਸ ਜੀ ਵਦੀਆਂ।
ਚਾ ਚੂ ਪੀ ਲੀ ਤੁਸੀਂ? ਹੁਣ ਤੇ ਰਾਤ ਹੋ ਖਾਣੇ ਖ ਡਿਨਰ ਦਾ ਟਾਈਮ ਹੋ ਗਿਆ ਹੁਣ ਤੇ
ਹਾਂਜੀ।
ਮੈਂ ਕਿਹਾ, ਡਿਨਰ ਦਾ ਟਾਈਮ ਹੋ ਗਿਆ ਹੁਣ ਤਾਂ।
ਹਾਂਜੀ, ਹਾਂਜੀ, ਹੋਰ ਕੀ ਖਾਓਗੇ ਹਣੂੰ ਤੁਸੀਂ?
ਹਾਂਜੀ।
ਕੀ ਖਾਓਗੇ?
ਹੁੰਨ ਦੇਖਦੇ ਹਾਂ ਕਾਰ ਜਾ ਕੇ। ਬੰਦਾ, ਅਸੀਂ ਤੇ ਮਾਰਕੀਟ ਚ ਸੀ ਮਤਲਬ ਪਰਾ ਦੇ ਦਫ਼ਤਰ ਚ ਬੈਠੇ ਸੀ।
ਅੱਛਾ-ਅੱਛਾ। ਠੀਕ ਐ, ਠੀਕ ਐ, ਮੈਂ ਵੀ ਬਸ ਮੈਗੀ ਖਾ ਰਹੀ ਆ, ਫਾਸਟ ਫੂਡ ਬੜਾ ਖਾਂਨੀਂ ਹਾਂ ਮੈਂ।
ਹਾਂ, ਮੈਗੀ ਖਾਣੀ ਨਹੀ ਚਾਹੀਦੀ, ਵੈਸੇ ਫਾਸਟ ਫੂਡ ਦਾ ਨੁਕਸਾਨ ਦਿੰਦਾ ਐ।
ਨੁਕਸਾਨ ਤਾਂ ਹੈ, ਪਰ ਕੰਟਰੋਲ ਵੀ ਨਹੀਂ ਹੁੰਦਾ।
ਹਾਂ ਕੰਟਰੋਲ ਨੀ ਹੁੰਦਾ, ਐ ਤੇ ਗੱਲ ਹੈ ਹੀ ਐ। ਨਹੀਂ ਮੈਂ ਵੀ, ਪਤਾ ਕੀ ਚੱਕਰ ਹੈਗਾ, ਕਂਟਰੋਲ ਤਾਂ ਹੋਏਗਾ, ਮਤਲਬ ਕਿ ਮਤਲਬ ਕਿ, ਬਾਜ਼ਾਰ ਹੀ ਦਿਖਣਾ ਬੰਦ ਹੋ ਜੇ, ਹਰ ਦਸ, ਸੌ ਮੀਟਰ ਦੇ ਏਰੀਏ ਚ ਇੱਕ ਨਾ ਇੱਕ ਕੋਈ ਨਾ ਕੋਈ ਸ਼ੋਪ ਹੈ ਹੀ ਐ,
ਹਾਂ ਸਹੀ ਗੱਲ ਐ, ਤੈਨ ਹੁੰ ਨਾਲੇ ਕੰਟਰੋਲ ਵੀ ਕਿੰਨਾ ਕੁ ਕਰਨਾ ਮੈਂ ਹਫ਼ਤੇ ਤੋਂ ਜ਼ਿਆਦਾ ਕਰ ਹੀ ਨਹੀਂ ਸਕਦੀ ਕੰਟਰੋਲ, ਹਫ਼ਤੇ ਚ ਮੈਂ ਖਾਈ ਲੈਂਦੀ ਹਾਂ।
ਨਹੀਂ ਅਸੀਂ ਡੇਲੀ ਖਾਈਦਾ ਜੀ।
ਹਾਂ, ਸਹੀ ਐ, ਤੁਸੀਂ ਵੀ ਸਾਡੀ ਕੈਟੇਗਰੀ ਦੇ ਹੋ।
ਹਾਂ, ਜਦ ਵੀ ਬਾਜ਼ਾਰ ਜਾਈਦਾ ਜਾਂ ਦੁਪਹਿਰ ਦੇ ਟਾਈਮ ਕੋਈ ਨਾ ਕੋਈ ਆ ਜਾਂਦਾ ਮਤਲਬ ਜਿੱਥੋਂ ਆਫ਼ਿਸ ਚ ਬੈਠੇ ਹੁੰਦੇ ਆਂ। ਬਰਗਰ ਵਗੈਰਾ ਤੇ ਮਤਲਬ ਇੱਕ ਦਿਨ ਛੱਡ ਕੇ ਆਈ ਜਾਂਦੇ ਨੇ।
ਕੱਟ ਖਾਇਆ ਕਰੋ।
ਨਹੀਂ ਹੁਣ, ਕਾਰ ਵੀ ਕੌਣ ਜਾਏ ਨਾ ਬਾਰ ਬਾਰ ਉੱਠ ਕੇ, ਜ ਬਹਿ ਜਿੰਨਾ ਗਰਮੀ ਹੁੰਦੀ ਵੈਸ ਤੇ ਬਾਹਰ ਨਿਕਲਣ ਤੇ ਮਨ ਨਹੀਂ ਕਰਦਾ, ਫੇਰ ਮੰਗਵਾ ਲਈਦਾ ਆਪਣਾ ਉੱਥੇ ਹੀ ਉੱਥੇ ਬਹਿ ਕੇ ਖਾ ਪੀ ਲਈ ਦਾ, ਹਾਂਜੀ-ਹਾਂਜੀ।
ਚਲੋ ਵਧੀਆ।
ਹੋਰ ਦਸੋ ਜੀ ਫੈਮਲੀ ਚ ਕੌਣ-ਕੌਣ ਹੈ ਜੀ?
ਸਾਡੀ ਤਾਂ ਜੋਇੰਟ ਫੈਮਿਲੀ ਹੈ ਨਾ।
ਹਾਂਜੀ।
ਜੋਇੰਟ ਫੈਮਿਲੀ ਐ ਸਾਡੀ।
ਅੱਛਾ, ਜੋਇੰਟ ਫੈਮਲੀ ਆ ਤੁਹਾਡੀ।
ਹਾਂਜੀ।
ਕਾਫੀ ਵੱਡੀ ਫੈਮਿਲੀ ਮਤਲਬ ਹੈ।
ਹਾਂਜੀ-ਹਾਂਜੀ, ਤਾਉ ਜੀ ਹੋਰ ਵੀ ਰਹਿੰਦੇ ਆ ਉਹਨਾਂ ਦੇ ਅੱਗੇ ਮੁੰਡੇ ਰਹਿੰਦੇ
ਅੱਛਾ-ਅੱਛਾ, ਅ ਅੱਛੀ ਗੱਲ ਐ, ਜੋਇੰਟ ਫੈਮਿਲੀ ਬਹੁਤ ਵਧੀਆ ਗੱਲ ਕਿਸੇ-ਕਿਸੇ ਦੀ ਹੁੰਦੀ ਐ।
ਹਾਂਜੀ, ਮਨ ਲੱਗਾ ਰਹਿੰਦਾ, ਹੁੰ। ਹੋਰ ਤੁਸੀਂ ਸੁਣਾਓ, ਕਿੰਨੇ ਮੈਂਬਰਸ ਹੋ ਤੁਸੀਂ?
ਅਸੀਂ ਦੋ ਭਰਾ ਹੈਗੇ ਨੇ, ਇੱਕ ਪੈਣ ਐ, ਇੱਕ ਮੰਮੀ, ਡੈਡੀ, ਮੈਂ।
ਅੱਛਾ।
ਛੇ ਮੈਂਬਰ ਹੈ ਹਾਂਜੀ ਭੈਣ ਛੋਟੀ ਹੈ ਜੇ ਸਭ ਤੋਂ ਮੈਰੀ ਜ ਹੋ ਜੇ ਲੋਕਲ ਹੀ ਹੋ ਦੀ ਹੈ ਹਾਂਜੀ, ਹਾਂਜੀ, ਹਾਂਜੀ ਲੋਕਲ ਹੀ ਹੈ।
ਠੀਕ ਹੈ ਠੀਕ ਹੈ।
ਹਾਂਜੀ।
ਤੇ ਤੁਸੀਂ ਕਿੰਨੇ ਸਾਲ ਤੋਂ ਤੁਸੀਂ ਤੁਹਾਡੀ ਕੀ ਏਜ ਹੈ?
ਟਵੈਂਟੀ ਨਾਈਨ।
ਠੀਕ ਹੈ, ਠੀਕ ਹੈ।
ਹਾਂਜ
ਤੁਸੀਂ ਤਾਂ ਕਾਫੀ ਵੱਡੇ ਹੋ, ਮੇਰੀ ਤਾਂ ਟਵੈਂਟੀ ਵਨ ਹੈ।
ਜੀ ਟ੍ਵੇਂਟੀ ਵਨ ਨੇ ਤੁਹਾਡੇ
ਹਮ ਫਿਰ ਤੁਸੀਂ ਨੀ ਕਰਾਈ ਮੈਰਿਜ।
ਨਾ ਹਜੇ ਨੀ ਬਸ ਮੈਂ ਕੰਮ ਕੁਮ ਦੇ ਚੱਕਰ ਹੀ ਨਾ ਥੋੜਾ ਸੈਟਿੰਗ ਸੀ ਨਹੀਂ ਹੋਰੀ ਤ ਕਰਕੇ ਹਜੇ ਮੈ ਕੁਛ ਵੀ ਸੋਚਿਆ ਹੀ ਮੈਂ ਬਾਹਰ ਹੀ ਰਹੀਦਾ, ਆਪਣਾ ਚੰਡੀਗੜ੍ਹ ਰਹੀਦਾ ਕਦੀ ਆਪਣਾ ਇੱਥੇ ਆ ਜਈ ਦਾ।
ਠੀਕ ਹੈ ਠੀਕ ਵਧੀਆ।
ਹੈਲੋ।
ਚਲੋ ਕਰ ਹੈਲੋ ਚਲੋ ਮੈਨੂੰ ਨਾ ਕੋਲ ਆ ਰਿਹਾ ਮੈਂ ਕਰਦਾ ਹੁਣ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।